ਹੈਲੋ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ
ਜੀ ਤੁਸੀਂ ਸੁਨਾਓ ਕਿਵੇਂ ਹੋ ਕੈਸੇ ਸਾਉਡ ਆ ਰਿਹਾ ਹੈ
ਹਾਂਜੀ
ਥੋੜਾ ਅਜੀਬ ਸਾ ਸਾਊਂਡ ਆ ਰਿਹਾ ਸੀਂ ਆਪ ਕੀ ਤਰਫ
ਆਪ ਕੋ ਆ ਰਹੀ ਆਵਾਜ਼ ਮੇਰੀ
ਹਾਂਜੀ ਹਾਂਜੀ
ਹੋਰ ਸੁਣਾਓ ਘਰ ਠੀਕ ਨੇ ਸਾਰੇ
ਜੀ
ਘਰ ਠੀਕ ਐ ਸਾਰੇ
ਜੀ ਵਾਹਿਗੁਰੂ ਜੀ ਦੀ ਕਿਰਪਾ ਹੈ ਜੀ ਸਭ ਵਧੀਆ ਤੁਸੀਂ ਸੁਣਾਓ ਉੱਥੇ ਸਭ ਠੀਕ
ਹਾਂਜੀ ਸਭ ਵਧੀਆ
ਓਕੇ ਜੀ ਕੀ ਕਰ ਰਹੇ ਸੀ ਤੁਸੀਂ
ਸਲੀਪ ਕਲੀਅਰ ਨਹੀਂ ਆ ਰਹੀ ਨਾ ਆਪ ਕੀ ਆਵਾਜ਼
ਕਿ ਕਰ ਰਹੇ ਹੋ ਹੈਲੋ ਜੀ ਹਾਂਜੀ ਹਾਂਜੀ ਹਾਂਜੀ ਚੰਗੀ ਚੰਗੀ ਸਭ ਸਹੀ ਆ ਰਹੀ ਹੈ
ਮਗਰ ਮੈਨੂੰ ਕਲੀਅਰ ਨਹੀਂ ਆ ਰਹੀ
ਕਲੀਅਰ ਨਹੀਂ ਆਰੀ ਹੈਲੋ
ਹਾਂਜੀ ਹੁਣ ਬੋਲੋ
ਨਾ ਅਬ ਕਲੀਅਰ ਐ ਜੀ
ਹਾਂਜੀ
ਹਾਂਜੀ ਕੀ ਕਰ ਰਹੇ ਹੋ ਆਪ
ਬਸ ਕੁਛ ਨੀ ਤੁਹਾਨੂੰ ਪਤਾ ਵਾ ਲੇਡੀਜ਼ ਬ ਕਮ ਖਾਣੇ ਤੇ ਉਹ ਹੁੰਦਾ ਵੀ ਹੋਰ ਕਿਆ ਇੱਕ ਟਾਈਮ ਬਣਾ ਲਿਆ ਤਾਂ ਹੋਰ ਕੀ
ਤੋਂ ਹੈ ਬਸ ਲੇਡੀਜ਼ ਕ ਯਈ ਇਸੀ ਨਾਲ ਟਾਈਮ ਨਿਕਲ ਜਾਣਾ ਬਸ ਰੋਟੀ ਪੋਤੇ ਰਹੋ ਤੇ ਕੋਈ ਸਬਜ਼ੀ ਬਣਾਦੇ ਰਹੋ ਕਦੇ ਕੁਛ ਕਦੇ ਕੁਛ
ਹੋਰਕਿਆ
ਪੰਜਾਬ ਦੀ ਰੋਟੀ ਤੋਂ ਸਿਰਫ਼ ਖਾਨਣਾ ਹੀ ਨਹੀਂ ਆਉਂਦੀ ਇਹ ਤਾਂ ਕਿਸਾਨ ਦੀ ਮਿਹਨਤ ਦੀ ਕਹਾਣੀ ਹੁੰਦੀ ਹੈ
ਹਾਂਜੀ
ਹਾਂਜੀ ਤੁਸੀਂ ਦੱਸੋ ਤੁਸੀਂ ਖੇਤ ਵਿਚ ਜਾਤੇ ਹੋ
ਨਹੀਂ ਸਾਡੇ ਤਾਂ ਖੇਤ ਹੈ ਹੀਓ ਨੀ ਨਾ ਫਿਰ ਖੇਤ ਚੋਂ ਨੀ ਜਾਂਦੀ ਅਦੇ ਹੈਗੇ
ਅੱਛਾ- ਅੱਛਾ ਜੀ ਸੁਬ ਸੁਬਾਹ ਪੰਜਾਬ ਦੇ ਪਿੰਡ ਵਿੱਚ ਖੇਤ ਹਰੇ -ਹਰੇ ਤੇ ਕਿਸਾਨ ਉੱਠਦਾ ਹੈ ਤੇ ਸੂਰਜ ਨਿਕਲ ਕੇ ਪਹਿਲਾਂ ਹੀ ਵ ਖੇਤੋਂ ਖੇਤਾਂ ਵੀ ਪੈਦਲ ਚੱਲ ਜਾਂ ਹੈ
ਹਾਂਜ
ਸੋਨੀ ਸੋਨੀ ਖੁਸ਼ਬੂ ਮਿਟੀ ਦੀ ਅੱਛੀ ਲੱਗਦੀ ਹੈ ਸੁਬਾਹ -ਸੁਬਾਹ